ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ।
ਹੋਰ, ਕਿੱਦਾਂ ਠੀਕ ਔ, ਹਾਂਜੀ ਆਵਾਜ਼ ਆ ਰੀ ਹੈਗੀ ਤੁਹਾਨੂੰ।
ਹਾਂਜੀ-ਹਾਂਜੀ, ਆਵਾਜ਼ ਆਂਦੀ ਹੈ, ਤੁਸੀਂ ਦੱਸੋ।
ਬਸ ਵਧੀਆ, ਔਰ ਰੋਟੀ-ਪਾਣੀ ਖਾ ਲੀ ਤੁਸੀਂ।
ਹਾਂਜੀ-ਹਾਂਜੀ, ਹੁਣੇ ਖਾ ਕੇ ਹਟੇ, ਤੁਸੀਂ ਖਾਲੀ।
ਅੱਛਾ ਜੀ, ਹਾਂਜੀ, ਖਾ ਲੀ ਅਸੀਂ ਤਾਂ।
ਕੀ-ਕੀ, ਬਣਾਇਆ ਅੱਜ।
ਬਸ ਪੁਲਾਯੋ ਬਣਾਏ ਸੀ, ਅਸੀਂ ਉੱਥੇ ਬਾਹਰ ਗਏ ਸੀ। ਜੀ ਔ ਨੀ ਹੁੰਦੀ, ਸਾਈਕਲ, ਸਾਈਕਲਿੰਗ ਰੇਸਿੰਗ, ਹੁੰਦੀ ਐ, ਮੈਰਾਥੋਨ ਕੈਂਹਦੇ ਨੇ।
ਅੱਛਾ-ਅੱਛਾ।
ਹਾਂ ਸਾਈਕਲ ਦੀ ਰੇਸਿੰਗ ਹੁੰਦੀ ਨੀ ਐ, ਔਥੇ ਦੇਖਣ ਗੇ ਸੀ, ਅਸੀਂ ਕਾਫ਼ੀ ਮਤਲਬ ਨਾ ਬਾਹਰ ਦੇ ਫੋਰਨਰ ਜੋ ਹੈਗੇ ਨਾ, ਏਥੇ ਆਏ ਹੋਏ ਸੀ, ਬੜਾ ਮਤਲਬ ਅ ਲੋਕਾਂ ਦੀ ਰੇਸਿੰਗ ਹੈਗੀ ਸੀ, ਗੋਰੇ ਹੈਗੇ ਆਏ ਸੀ। ਬਸ ਔ ਦੇਖ ਗਏ ਸੀ, ਅਸੀਂ ਮਤਲਬ ਏੱਥੇ ਸਪੋਰਟਸ ਦਾ ਕੋਂਪੀਟੀਸ਼ਨ ਲੱਗੇਆ ਸੀ, ਜਿੱਦਾਂ ਕਬੱਡੀ ਹੋ ਗਿਆ ਅ ਜਿੱ। ਦਾ ਖੋ-ਖੋ ਕੈਂਹਦੇ ਨੇ, ਔਰ ਸਕੇਟਿੰਗ ਹੋ ਗਈ, ਮਤਲਬ ਦੇ ਵੱਡੇ-ਵੱਡੇ ਜੋ ਗੇਮ ਹੁੰਦੀ ਏ, ਔ ਚੱਲ ਚਲਦੇ ਸੀ।
ਮਹਾਰਾਸ਼ਟਰ ਦਾ ਖੇ, ਮਹਾਰਾਸ਼ਟਰ ਦਾ ਖੇਡ ਆ ਨਾ ਖੋ-ਖੋ।
ਹਾਂਜੀ, ਹਾਂ ਮਤਲਬ, ਖੇਡਦੇ ਨੇ ਕਬੱਡੀ ਵਗੈਰਾ ਕਾਫ਼ੀ ਲੋਕ ਏੱਧਰ ਹਾਂਜੀ-ਹਾਂਜੀ, ਵੱਡੇ ਤ ਤਗੜੇ-ਤਗੜੇ ਆਏ ਹੋਏ ਸੀ, ਕਬੱਡੀ ਵਾਸਤੇ ਵੀ। ਛੋਟੇ-ਵੱਡੇ ਜਿੰਨੇ ਕ ਹੈਗੇ ਸੀ, ਜਿਨਾਂ ਦੇ ਸਾਰਿਆਂ ਦੇ ਏ ਉਮਰ ਦੇ ਹਿਸਾਬ ਨਾਲ, ਗਰੁੱਪ ਬਣਿਆ ਪਯਾ ਸੀ, ਛੋਟਿਆਂ ਦਾ ਵੱਖਰਾ, ਵੱਡਿਆਂ ਦਾ ਵੱਖਰਾ ਵਧੀਆ, ਮਤਲਬ, ਸਪੋਰਟਸ ਹੈਗੇ ਹੁ। ਹਾਂਜੀ-ਹਾਂਜੀ, ਨਈ ਏੱਥੇ ਤਾਂ ਆਂ ਇੰਟਰਨੈਸ਼ਨਲ ਏ ਤਾਂ ਹਾਂਜੀ-ਹਾਂਜੀ, ਏ। ਤਾਂ ਇੰਟਰਨੈਸ਼ਨਲ ਏੱਥੇ ਚੱਲ ਰਿਆ ਸੀ, ਮਤਲਬ ਵੱਡੇ ਵੱਡੇ ਪ੍ਰਾਈਜ਼ ਸੀ ਏੱਥੇ। ਲਾਖੋ ਵਾਂਗੂ ਪ੍ਰਾਈਜ਼ ਹੈਗੇ ਸੀ।
ਅੱਛਾ ਅੱਛਾ
ਹਾਂਜੀ ਹਾਂਜੀ ਮ ਮਤਲਬ ਬਹੁਤ ਵੱਡਾ ਇੰਨਾ, ਮਤਲਬ ਹੈਗਾ ਸੀ ਨਾ ਜਿੰਨਾ ਕ੍ਰਿਕੇਟ ਦਾ ਗਰਾਉਂਡ ਹੁੰਦਾ ਹੈ ਨਾ
ਹਾਂਜੀ ਹਾਂਜੀ
ਹਮ ਬਸ ਉਹਨ ਕ ਵੱਡਾ ਹੈਗਾ ਸੀ, ਉਹਨੇ ਉਹਦੇ ਵਿੱਚ ਹੀ ਬਹੁਤ ਬਥੇਰੇ ਗੇਮ ਖੇਡੀ ਜਾ ਰਹੇ ਸੀ ਉਹਦੇ ਟਿਕਟ ਟਿਕਟ ਅਸੀ ਲਿੱਤੀ ਪੰਜ ਸੌ ਦੀ ਇੱਕ ਇਕ ਇੱਕ ਟਿਕਟ ਆਈ ਸਾਨੂੰ, ਬੱਚਿਆਂ ਦੀ ਹਾਫ ਮਿਲੀ
ਵਧੀਆ ਬ ਜੇ ਇਹ ਜਿਹੇ ਖੇਡਾਂ ਆਪਣੇ ਪੰਜਾਬ ਦੇ ਜਵਾਕਾਂ ਨੂੰ ਦਿਖਾਵੇ ਫਿਰ ਨੌਲੇਜ ਮਿਲਦੀ ਆ ਅੱਗੇ ਜਾ ਕੇ ਬ ਬੱਚੇ ਬੱਚਿਆਂ ਦਾ ਦਿਮਾਗ ਖੇਡਾਂ ਵਿੱਚ ਜਾਏਗਾ, ਮੋਬਾਇਲ ਛੱਡ ਕੇ।
ਹਾਂਜੀ-ਹਾਂਜੀ, ਉਹੀ ਦਿਖਾਉਂਦੇ ਰਹਿੰਦੇ ਅਸੀਂ ਕਦੇ ਕਿੱਥੇ ਜਾਣਾ- ਕਦੇ ਕਿੱਥੇ ਜਾਂਦਾ, ਜਿੱਦਾਂ ਕੱਲ ਅਸੀਂ ਮੋਲ ਗਏ ਸੀ ਮੋਲ ਚ ਵੀ ਉੱਥੇ ਇੰਨਾ ਪਲੇਨ ਜ਼ੋਨ ਸੀ, ਵਧੀਆ ਸੀ ਖੇਡਣ ਲਈ, ਹੁਣ ਅੱਜ ਇੱਧਰ ਕ੍ਰਿਕਟ ਦਾ ਤਾਂ ਉਦੋਂ ਸਾਰੀ ਮੈਚ ਲੱਗੀ ਪਈ ਸੀ। ਬਸ ਦਿਖਾਉਣ ਗਏ ਸੀ, ਕਿਉਂਕਿ ਉਹ ਮੇਰੇ ਬੱਚਿਆਂ ਨੂੰ ਵੀ ਮੈਂ ਫੇਰ ਮਤਲਬ ਸਪੋਰਟਸ ਵਗੈਰਾਹ ਸਿਖਾਣੀ ਇਹ ਚੀਜ਼ਾਂ ਫੁੱਟਬਾਲ ਵਗੈਰਾ ਇੱਦਾਂ ਦਾ
ਹਾਂ, ਗੇਮਾਂ ਗੇਮਾਂ ਸਿਖਾਂਦੇ ਹੋਨੇ, ਹਾਂਜੀ। ਸਾਡੇ ਉੱਥੇ ਵੀ ਸਕੂਲ ਵਿੱਚ ਨਾ ਨਿੰਬੂ ਅ ਚਮਚੇ ਦੇ ਉੱਪਰ ਨਿੰਬੂ ਰੱਕ ਗ ਖੇਡਾਂ ਕਰਦੇ ਹੁੰਦੇ ਸੀ। ਫੇਰ ਇੱਕ ਉਹ ਵੀ ਖੇਲਦੇ ਸੀ, ਅ ਬੋਰੀ ਵਿੱਚ ਪਾ ਕੇ ਐਵੇਂ ਤੁਰ ਕੇ ਦਿਖਾਣਾ।
ਜੰਪ ਹੀ ਕਰਨਾ। ਹਾਂ, ਜੰਪ ਕਰਨਾ, ਧੁੰਨ ਕਰਨਾ ਕੁੜੀਆਂ ਮਾਰ ਕੇ ਜਾਣ ਹਮ ਉਹ ਤਾਂ ਖੇਡ ਤਾਂ ਬਥੇਰੀ ਚੀਜ਼ ਹੈ, ਉਹ ਸਕੂਲ ਟਾਈਮ ਦੇ ਖੇਡ ਦੀ ਚੀਜ਼ਾਂ ਸੀ, ਹੁਣ ਜੋ ਇੱਥੇ ਅਸੀਂ ਆਏ ਸੀ ਨਾ ਦੇਖਣ ਲਈ ਇਹ ਇੰਟਰਨੈਸ਼ਨਲ ਲੈਵਲ ਤੇ।
ਹਾਂਜੀ, ਚਲੋ ਇਹ ਤਾਂ ਥੋੜੇ ਵੱਡੇ ਇਹ ਤਾਂ ਚਲੋ ਇਹ ਤਾਂ ਵੱਡੇ ਕੇਹਡਾ ਜੇ ਜੇ ਆਪਾਂ ਛੋਟੇ ਖੇਡਾਂ ਤੋਂ ਸਟਾਰਟ ਕਰੀਏ ਬੱਚੇ ਨੂੰ ਸਕੂਲਾਂ ਵਿੱਚ
ਹਾਂ, ਇਹ ਤੇ ਜਾਂਦੇ ਨੇ ਹਾਂ ਜਿੱਦਾਂ ਮੈਂਨੇ ਅਪ ਆਪਣੇ ਕੁੜੀ ਨੂੰ ਕਰਾਟੇ ਦੇ ਕਲਾਸਿਸ ਸਿਖਾਏ ਨੇ ਮਤਲਬ ਲਾਏ ਨੇ, ਉਹ ਕਰਾਟੇ ਕਰਦੀ ਏ। ਬਥੇਰੇ ਚੀਜ਼ਾਂ ਏਦਾਂ ਹੁੰਦੀਆਂ ਘਰੇ ਵੀ ਉਹਨਾ ਨੂੰ ਫਿਰ ਐਕਵੀ ਟੀ ਦੇ ਚੀਜੇ ਖਿਡੋ ਨੇ ਇਹ ਸਾਰੇ ਲਾ ਕੇ ਫਿਰ ਦੇ ਦੇਨੀ ਆ ਉਹਨਾਂ ਨੂੰ।
ਹੁਣ ਆਪਣੇ ਹੁਣ ਮੇਰਾ ਬੇਟਾ ਪੜ੍ਹਦਾ ਸੀ ਨਾ ਉੱਥੇ ਕੋਈ ਖੇਡ ਨਹੀਂ ਸੀ। ਅਸੀਂ ਵੀ ਐਸੀ ਸੀ ਬੀ ਸੀ ਬੀ ਐਸ ਤੁਸੀ ਖੇਡ ਖੇਡਾਂ ਜਮਾ ਨੀ ਸੀ।
ਹਮ, ਨਹੀਂ ਜਿੱਦਾਂ ਹੁਣ ਇੰਨਾ ਮਤਲਬ ਸਪੋਰਟਸ ਲੇਵਲ ਇੰਨਾ ਉਚਾਈ ਤੱਕ ਗਿਆ ਹੈਗਾ ਹ ਕਿੰਨੇ ਵੱਡੇ ਵੱਡੇ ਹਸਤੀਆਂ ਹੈਗੀ ਵਿਰਾਟ ਕੋਲੀ, ਸਚਿਨ ਤੇੈਂਡੁਲਕਰ, ਸੁਨੀਲ ਗਾਵਸ ਇਹ ਕਿੰਨੇ ਵੱਡੇ ਵੱਡੇ ਕ੍ਰਿਕਟਰ ਹੈਗੇ ਨੇ ਹਨਾ?
ਹਾਂਜੀ, ਹਾਂਜੀ, ਹਾਂਜੀ।
ਉਹੀ ਜਿੱਦਾਂ ਫੁੱਟਬਾਲਰ ਹੋ ਗਿਆ, ਮੈਸੀ ਹੋ ਗਿਆ, ਇਹ ਫੁਟਬਾਲਰ ਹੈਗੇ ਨੇ ਇਹ ਵੱਡੇ ਵੱਡੇ ਏਦਾਂ ਮਤਲਬ ਇਹਨਾਂ ਨੂੰ ਖਾਓਗੇ ਆਪਣੇ ਬੱਚਿਆਂ ਨੂੰ ਕੀ ਪਤਾ ਅਗੇ ਨਸੀਬ ਚਮਕ ਜਾਓ ਉਹਨਾਂ ਦੇ ਵੱਡੇ-ਵੱਡੇ ਪਲੇਅਰ ਇਸ ਕਰਕੇ ਦਾ ਜ਼ਿਆਦਾ ਧਿਆਨ ਹੁਣ ਨਾ ਬੱਚਿਆਂ ਨੂੰ ਸਪੋਰਟਸ
ਹਾਂਜੀ, ਉਜ ਮਾਂ-ਬਾਪ ਵੀ ਢਿੱਲੇ ਆ। ਜੋ ਗੌਰ ਨੀ ਕਰਦੇ।
ਹਾਂਜੀ-ਹਾਂਜੀ ਨਹੀਂ ਵਾ ਅਸੀਂ ਤਾਂ ਬੜਾ
ਆਵੇਂ ਤਾਂ ਬਹੁਤ-
ਹਾਂ, ਹੁਣ ਤੁਸੀਂ ਸਾਡੇ ਘਰ ਚ ਡਾਕਟਰ ਵੀ ਹੈਗੇ ਨੇ ਹਨਾ? ਔਰ ਦੂਸਰੇ ਇੰਜੀਨੀਅਰ ਵੀ ਹੈਗੇ ਨੇ, ਮਤਲਬ ਪੜੇ ਲਿਖੇ ਜਾਦਾ ਹੈਗੇ ਨੇ ਪਰ ਮੈਂ ਸਾਰੇ ਮੇਰੇ ਘਰ ਦੇ ਕੈਂਦੇ ਨੇ ਬੱਚੇਆਂ ਨੂੰ ਆਪਾਂ ਡੋਕਟਰ ਬਨਾਨਾ। ਮੈਂ ਸੋਚੇਆ ਡੋਕਟਰ ਅ ਆ ਸਪੋਰਟਸ ਚ ਏਨਾਂ ਨੂੰ ਇੱਕ ਵਾਰੀ ਲਾਈਨ ਚ ਪਾਓ ਜਿੱਦਾਂ ਮੇਰਾ ਹੁਨ ਮੁੰਡਾ ਹੈਗਾ ਏ ਕਾਫ਼ੀ ਤਗੜਾ ਵਦੀਆ ਹੈਗਾ ਏਨੂੰ ਨਾ ਏਦਾ ਪਿਓ ਕੈਂਦਾ ਆਪਾਂ ਕਬੱਡੀ ਐ ਓਨੂੰ ਸਿਖਾਵਾਂਗੇ ਕਿਓਂਕਿ ਪੰਜਾਬ ਚ ਕਬੱਡੀ ਮਸ਼ ਹੈਗੀ ਐ ਨਾ, ਤੈਨੂੰ ਕੀ ਹੁੰਦਾ
ਹਾਂਜੀ-ਹਾਂਜੀ-ਹਾਂਜੀ।
ਫੇਰ ਓਈ ਕਾਕੇ ਨੂੰ ਮੇਰੇ ਫਿਰ ਕੱਬੜੀ ਦਾ ਕੁਸ਼ਤੀਆਂ ਦਾ ਏਦਾਂ-ਏਦਾਂ ਸਾਰੀ ਚੀਜ਼ਾਂ ਸਿੱਖਾਊਂਂ।
ਏ ਐਈ ਜੀ ਖੇਡਾਂ ਵਿੱਚ ਕੁੜੀਆਂ ਨੂੰ ਵੀ ਮੂਰੇ ਹੋਨਾ ਚਾਈਦਾ ਆਪਨੇ ਪੰਜਾਬ ਵਿੱਚ ਘੱਟ ਐ ਕੁੜੀਆਂ ਹਜੇ ਵੀ ਖੇਡਾਂ ਖੂਡਾਂ ਦੇ
ਕੋਨ ਜਿਨਾਂ ਦੇ ਆਈ
ਮੈਂ ਕਿਆ ਕੁੜੀਆਂ ਘੱਟ ਆ ਨਾ ਪੰਜਾਬ ਵਿੱਚ ਮੂਰੇ ਐਓ ਜੀ ਖੇਡਾਂ ਨੂੰ।
ਹੈਲੋ,
ਹਾਂ ਕੁੜੀਆਂ ਤਾਂ ਹੈਗੀ ਘੱਟ ਐ ਕੋਈ ਗੱਲ ਨੀ ਕੁੜੀਆਂ ਨੂੰ ਬਨਦਾ ਸਿਖਾਨਾ ਚਾਈਦਾ ਬਾ ਕੀ ਦੇਖੋ ਨਸੀਬ ਦੀ ਗੱਲ ਐ ਓ ਬੱਚੇ ਕਿਦੋਂ ਤੱਕ ਪਹੁੰਚਨਾ ਓਨਾਂ ਨੇ ਕਿੰਨ ਆਪਨੇ ਕੱਲਾ ਇੰਡੀਆ ਚੀ
ਬਾਕੀ ਤਾਂ ਇੱਕ ਗੱਲ ਏ ਵੀ ਐ, ਪੰਜਾਬ ਵਿੱਚ ਕੁੜੀ ਹਾਂਜੀ। ਪੰਜਾਬ ਵਿੱਚ ਕੁੜੀਆਂ ਦੀ ਵੀ ਬੋਤ ਕਮੀ ਹੋਗੀ।
ਹੂੰ-ਹੂੰ ਨਈਂ ਕੋਈ ਨੀ ਕੁੜੀਆਂ ਹੁਨ ਮੁੰਡੇ ਸਬ ਇੱਕ ਬਰਾਬਰ ਐ ਆਪਾਂ ਤੋ ਇਕ ਨਾ ਏ ਕਰਨਾ ਕਿਓਂਕਿ ਦੇਖੋ ਅੱਜ-ਕੱਲ ਲਲੋ ਵੀ ਸਿਖਾਓ ਜੋ ਚੀਜ਼ ਮੁੰਡਿਆਂ ਨੂੰ ਸਿਖਾਂਦੇ ਆਂ ਆਪਾਂ ਓ ਵੀ ਓਨਾ ਨੂੰ ਸਿਖਾਨਾ। ਔਰ ਖੇਤ ਖੇਲ ਬੋਤ ਵਦੀਆ ਹੈਗਾ ਕਿਓਂਕਿ ਆਪਨੇ ਓਦੇ ਨਾਲ ਆਪਨੀ ਬੋਡੀ ਵੀ ਤੇ ਆਪਨਾ ਅਹ ਮਤਲਬ ਅੰਗ ਹੁੰਦਾ ਓ ਵੀ ਤੰਦਰੁਸਤ ਰੈਂਦਾ ਫਿਟ ਰੈਂਦੇ ਨੇ ਖੇਡਨ ਨਾਲ। ਪਾ ਜਿੱਦਾਂ ਦੇ ਮਾਂ ਪਿਓ ਹੋ ਗਏ ਨੇ ਏ ਬੜੇ ਡਰਦੇ ਨੇ ਆਜ ਮੇਰਾ ਮੁੰਡੇ ਨੂੰ ਸੱਟ ਲੱਗਜੂਗੀ ਹਾਏ ਮੇਰੇ ਮੁੰਡੇ ਨੂੰ ਆ ਗਾ ਖੇਡਨਗੇ ਓ ਹਨਾ ਹਾਂ ਨਾਂ ਬਸ ਏਦਾ ਮਤਲਬ ਦੋਨੋ ਬੱਚੇਆਂ ਨੂੰ ਕੁੜੀ ਨੂੰ ਵੀ ਮੁੰਡੇ ਨੂੰ ਏਦਾਂ ਮਤਲਬ ਲੋਕ ਵੀ ਦੇਖਦੇ ਨੇ ਭਾਈ ਤੁਸੀਂ ਕਿੱਦਾਂ ਮਾਂ-ਪਿਓ ਹੈਗੇ ਨੇ
ਪੱਕਾ ਹੋਨਾ ਚਾਈਦਾ ਬੱਚਾ ਹਮੇਸ਼ਾ ਪੱਕਾ ਹੋਨਾ ਚਾਈਦਾ, ਕੰਮ ਕਰਨੇ ਵਿੱਚ ਹਰੇਕ ਚੀਜ਼ ਵਿੱਚ ਪੱਕਾ ਹੋਨਾ ਚਾਈਦਾ।
ਮੇਰੇ ਬੱਚੇ ਹੁਨ ਕਿੰਨੇ ਵਾਰੀ ਡਿੱਗੇ ਨੇ, ਅਸੀਂ ਨੀ ਏਦਾ ਮਤਲਬ ਮੈਂ ਥੋੜਾ ਜਾ ਮਾਂ ਦਾ ਹੀਲੇ ਨਾ ਤੇ ਥੋੜਾ ਲੱਗਦਾ ਮੈਨੂੰ ਹਾਂ ਮੇਰਾ ਬੱਚਾ ਗਿਰੇ ਕੀ ਪਰ ਪਿਓ ਪਿਓ ਦਾ ਬੱਚੇ ਤੇ ਅ ਬੱਚੇਆਂ ਦਾ ਪਿਓ ਆਹ ਕੈਂਦੇ ਨੇ ਕੋਈ ਨੀ ਆਪੇ ਆਪ ਸਾਂਬਲ ਜੂਗਾ ਓ। ਆਪੇ ਆਪ ਉਠਾਂਦੇ ਡਿੱਗਿਆ ਆਪੇ ਆਪ ਉਠਜੂਗਾ ਏਦਾਂ ਕਰਕੇ ਕੇ ਬੱਚੇ ਮਤਲਬ ਤੰਦਰੁਸਤ ਹੋਗੇ ਨੇ। ਏਨੂੰ ਨਾ ਤਕਲੀਫ਼ ਨੀ ਹੁੰਦੀ ਏ। ਆਗੀ।
ਫੇਰ ਪਤਾ ਆਪਨਾ ਖਰਾਬ ਖਾ ਵਦੀਆ ਏ ਨੀ ਏ ਨਾ ਕੱਲੀ ਜਿਮਟੀ ਜਾਵੇ ਕੱਲੇ ਰੋਟੀਆਂ ਖਾਨੀਆਂ। ਮੈਂ ਕਿਆ ਅੰ ਓ ਅੰਡੇ ਉਬਾਲ ਕੇ ਖਾ ਫੇਰ ਬ ਉਬ ਓ ਆਰ ਓ ਨੀ ਹੁੰਦੇ ਮੀ ਅ ਨੋਨ ਵੈਜ ਚ ਉਬਾਲ ਕੇ ਖਾਂਦੇ। ਇਤ ਨਾਂ ਓਇਲੀ।
ਹਂ, ਹਂ, ਹਂ। ਹਾਂ, ਬੋਇਲਡ ਚਿਕਨ ਹਂ, ਹਂ।
ਖਾ ਮੈਂ ਕਿਆ ਕੇਲੇ ਖਾ। ਬਥੇਰੇ ਚੀਜ਼ਾਂ ਮੈਂ ਕਿਆ, ਆਪਣਾ ਪੋਡਰ ਖਾਣਾ ਜਿੰਮ ਦਾ। ਨਾਂਹ ਬਿਨਾਂ ਖਾਣੇ ਤੋਂ ਜਿੰਮ ਕਰਨੀ, ਫੇਰ ਨੁਕਸ ਪੈ ਜਾਂਦਾ ਸ਼ ਸਰੀਰ ਵਿੱਚ।
ਓ ਤਾਂ ਹੈ ਈ ਏ ਸਈ ਗੱਲ ਏ, ਘਰ ਦਾ ਈ ਚੀਜ਼ਾਂ ਆਪਾਂ ਪਰੋ
ਹਾਂਜੀ, ਖਿੱਚ ਪੈਂਦੀ ਨਾ ਸਰੀਰ ਵਿੱਚ। ਓ ਸਰੀਰ ਨੂੰ ਖ ਖ ਖਰਾਕ ਜ਼ਰੂਰੀ ਹੁੰਦੀ। ਜੇ ਜਿੰਮ ਕਰਦੇ। ਸਾਡੇ ਉੱਥੇ ਇੱਥੇ ਤਾਂ ਇੱਕ ਅ ਮੁੰਡਾ ਸੀ। ਓ ਜਿੰਮ ਕਰਦੇ-ਕਰਦੇ ਨਾਂ ਪਾਊਡਰ ਖਾਂਦਾ ਹੁੰਦਾ ਸੀ। ਜਿੰਮ ਵਾਲਾ ਓ ਪਾਊਡਰ ਦੇ ਨਾਲ ਨੁਕਸਾਨ ਪੈਂਦਾ ਐ।
ਹਂ, ਛੋਲੇ ਔਰ ਤੁਸੀਂ ਆ। ਹਂ। ਭੁੰਨੇ ਹੋਏ ਛੋਲੇ ਗੁੜ ਏਦਾਂ ਖਾਓ। ਹਾਂਜੀ। ਹਾਂਜੀ ਸਈ ਗੱਲ ਐ, ਬੋਤ ਵਧੀਆ ਰੇਂਦੀ ਏ।
ਹਂ।
ਨਈਂ, ਬੋਹਤ ਬੱਚਿਆਂ ਨੂੰ ਘਰ ਦੀ ਚੀਜ਼ ਹੈਲਦੀ ਚੀਜ਼ ਖਵਾਂਦੀ ਆਂ ਮੈਂ।
ਹਾਂਜੀ ਓਈ ਨਾਂ ਬਥੇਰੇ ਚੀਜ਼ਾਂ ਹੁੰਦੇ ਵੇ ਆਅ ਹੈਲਦੀ।
ਹਂ।
ਜੂਸ ਵਗੈਰਾ, ਕੋਈ ਸ਼ੇਕ ਵਗੈਰਾ ਹੋ, ਜੂਸ।
ਹੋਰ?
ਔਰ ਮੈਂ ਸ਼ਹਿਰ ਗਈ ਸੀ। ਓ ਮਾਰਕੀਟ ਵਿੱਚ ਕੰਮ ਸੀ, ਓ ਨਾ ਥੋੜੇ ਓਂ ਗੋਲਡ ਜਿਆ ਬਣਾਣਾ ਸੀ, ਕੰਨਾਂ ਦੇ ਬਣਾਣੇ ਬਣਾਣੇ ਸੀ। ਛੋਟੇ-ਛੋਟੇ ਜੇ
ਹਂ, ਹਂ।
ਕੰਨਾ ਵਿੱਚ ਬਣਾਣ ਨੂੰ ਮੈਂ ਕਿਆ ਚੱਲ ਗੋਲਡ ਖਰੀਦ ਲਿਆਈਏ ਥੋੜਾ ਬੋਤ
ਅੱਛਾ ਜੀ।
ਪਰ ਮੈਂ ਕਿਆ, ਬੋਤ ਟੈਮ ਹੋ ਗਿਆ ਗੋਲਡ ਨੀਂ ਖਰੀਦਿਆ ਮੈਂਗੇ ਕਰਕੇ, ਥੋੜਾ ਪੈਸੇ ਹੈਗੇ ਸੀ ਤੇ ਮੈਂ ਕਿਆ ਚੱਲ, ਛੋਟੇ ਘਰੇ ਪਾਣ ਵਾਸਤੇ ਟੋਪਸ ਜੇ ਲੈਣੇ ਸੀ।
ਹਾਂਜੀ, ਅੱਛਾ। ਨਈਂ ਹੁਣ ਤੇ ਸੋਣਾ ਕਾਫ਼ੀ ਮੈਂਗਾ ਹੈਗਾ। ਵਧੀਆ ਏਦੇ ਕਰਕੇ ਪੈਸੇ ਆਪਾਂ ਫਿਕਸ ਡਿਪੋਜਿਟ ਕਰਕੇ ਰੱਖੋ, ਓਹੀ ਵਧੀਆ ਹੈਗਾ। ਨਾਲੇ ਆਪਾਂ ਨੂੰ ਓਦਾ ਇੰਟਰਸਟ ਮਿੱਲ ਜੂ।
ਪ ਕਦੇ ਐਮਰਜੰਸੀ
ਅੱਛਾ ਜੀ। ਗੋਲਡ ਦਾ ਤੇ ਕੋਈ ਭਰੋਸਾ ਨੀਂ ਕਦੇ ਵੱਧਦਾ, ਕਦੇ ਘੱਟਦਾ ਐ। ਹਨਾਂ?
ਘੱਟਦਾ ਤਾਂ ਨਈਂ ਆ, ਘੱਟ ਘੱਟਨਾ ਵੀ ਜੇ ਕੱਟੀਏ ਕੱਟੇਗਾ ਵੀ ਦਸ, ਵੀਹ ਹਜ਼ਾਰ ਕੱਟੇਗਾ ਵੱਧ ਤਾਂ ਕੱਟਣਾ ਨਈਂ। ਜਿਵੇਂ ਡੇਡ, ਹੁਣ ਕਿੰਨਾ ਏ, ਡੇਢ ਲੱਖ ਈ ਐ ਨਾਂ?
ਇਕ ਅੱਸੀ ਸੀ ਪੈਲੇ ਜਦੋਂ ਗਿਆ ਸੀ ਨਾ, ਇਕ ਅੱਸੀ ਤੱਕ ਗਿਆ ਸੀ। ਹੁਣ ਦੇਖੋ ਇੱਕ ਚਾਲੀ ਹੋ ਗਈ ਐ, ਇੱਕ ਚਾਲੀ ਇੱਕ ਪੈਂਤਾਲੀ ਹੋ ਗਿਆ।
ਅੱਛਾ, ਅੱਛਾ। ਸੀਜਨ ਦੇ ਟੈਮ ਤੇ ਘੱਟ ਜਾਂਦਾ ਨਾਂ।
ਹਂ, ਹੁਣ ਮੀਂਅ ਚ ਜੂਨ, ਜੁਲਾਈ, ਅਗਸਤ ਤੱਕ ਘੱਟ ਜਾਂਦਾ ਐ ਬਾਕ ਕਿ ਟਾਈਮ ਜਦੋਂ ਵਿਆਹ ਦਾ ਸੀਜਨ ਹੁੰਦਾ ਉਸ ਟਾਈਮ ਫਿਰ ਉਦਾ ਰੇਟ ਵਧੀ ਜਾਂਦਾ।
ਅੱਛਾ ਹਾਂਜੀ ਹਾਂ, ਇੱਕ ਆਹ ਚੀਜ਼ਾਂ ਵਿੱਚ ਕਹਿੰਦੇ ਆਹ ਚੀਜ਼ਾਂ ਵਿੱਚ ਲੈਣਾ ਚਾਹੀਦਾ ਕਹਿੰਦੇ ਗਰਮੀਆਂ ਵਿੱਚ। ਘੱਟ ਜਾਂਦਾ ਰੇਟ ਹੂੰ ਅ ਲੱਖ ਤੋਂ ਅੰਦਰ ਤਾਂ ਨੀ ਆ ਸਕਦਾ ਨਾ
ਹੁਨ ਏਦਾ ਕੋਈ ਭਰੋਸਾ ਨੀ ਮਾਰਕੀਟ ਦੇ ਉੱਪਰੇ ਮਾਰਕੀਟ ਹਨਾ।
ਹੂੰ।
ਹੁਣ ਕਿੱਦਾ ਜਾਂਦਾ ਸ਼ੇਅਰ ਬਾਜ਼ਾਰ ਵਗੈਰਾ, ਉਦੇ ਉਪਰ ਏ ਬਾਜ਼ਾਰ ਕਿ ਰੇਟ ਚਲ ਰਾ ਕਿੰਨਾ ਥੱਲੇ ਆਂਦਾ, ਕਿੰਨਾ ਉੱਪਰ ਜਾਂਦਾ, ਉਦੇ ਉਪਰ ਏ ਹੁਣ
ਹਾਂ, ਸਾਡੇ ਤਾਂ ਗਰਮੀ ਬਹੁਤ ਆ ਅੱਜ ਤਾਂ, ਹੱਦ ਹੀ ਤੋੜਤੀ ਗਰਮੀ ਦੀ।
ਮੀਂਹ ਪੈ ਰੇਹਾ, ਥੋੜਾ ਮਾੜਾ-ਮਾੜਾ ਜਿਆ ਮੀਂਹ ਪੈ ਰੇਹਾ ਔਰ ਹੱਟੀ ਜਾ ਰਿਹਾ, ਪੂਰਾ ਖੁੱਲ ਕੇ ਮੀਂਹ ਪੈ ਹੀ ਨੀ ਰੈਹਾ।
ਹਾਂ, ਹਨੇਰੀ ਜਿਹੀ ਆਈ, ਐ ਥੋੜੀ ਜਿਹੀ ਗਰਮ-ਗਰਮ ਜਿਹੀ ਹਵਾ ਆਂਦੀ। ਚਿਪ-ਚਿਪ ਆਲੀ ਏ ਗਰਮੀ ਆ ਬਹੁਤ ਜ਼ਿਆਦਾ ਚਿਪ- ਚਿਪ ਆਲੀ। ਹਾਂਜੀ, ਸਾਡੇ ਫੇਰ, ਓਹੀਓ ਜੋ ਕੰਮ ਕਰਦੇ ਆ ਭਹੀਏ ਵ ਵੇਰਾ ਓਥੇ ਖੇਤਾਂ-ਖੂਤਾਂ ਵਿੱਚ ਕਿੰਨਾ ਉਨਾਂ ਨੂੰ ਗਰਮੀ, ਬੁਰਾ ਹਾਲ ਹੋ ਜਾ
ਹੂੰ, ਸਈ ਗੱਲ ਆ।
ਹੂੰ। ਆਪਣੇ, ਪਹਿਲੇ-ਪਹਿਲੇ ਆਪਣੇ ਵੀ ਪੰਜਾਬ ਦੇ ਲੋਕਾਂ ਨੂੰ ਆਦਤ ਸੀ ਕੰਮ ਕਰਨੇ ਦੀ ਹੁਣ ਓ ਆਦਤ ਉਨਾਂ ਨੇ ਛੱਡਤੀ, ਭਈਆ ਨੂੰ ਦੇਤੀ ਸਾਰੀ ਡਿਊਟੀ
ਹੁਣ, ਕੋਈ ਨੀ ਉਨਾਂ ਨੂੰ ਕੀ ਉਨਾਂ ਨੇ ਵੀ ਦੇਖਣਾ ਹੀ ਹੁੰਦਾ ਸਾਰਾ ਕੁਛ, ਦੇਖ ਕੇ ਚੱਲਨਾ ਹਨਾ। ਚਲੋ ਠੀਕ ਹੈ ਭੈਣ ਜੀ ਫਿਰ ਹਾਂਜੀ, ਬੋਲਓ।
ਹਾਂਜੀ, ਕਟ ਮਸ਼ੀਨੇ ਹੁੰਦੇ ਆਪਾਂ ਪੜਦੇ ਹੁੰਦੇ ਸੀ।
ਹੂੰ ਹੂੰ।
ਹੁਣ ਮਸ਼ੀਨਾਂ ਦਾ ਮਸ਼ੀਨਾਂ ਨਾਲ ਕਾਫੀ-ਕਾਫੀ ਕੰਮ ਅਹ
ਹੂੰ।
ਕਾਫੀ, ਕੰਮ ਹੱਥ ਅ ਲੋਕਾਂ ਤੋਂ ਲੈ ਕੇ ਮਸ਼ੀਨਾਂ ਕਰਨੇ ਮਸ਼ੀਨਾਂ ਨਾਲ ਕਰਨੇ ਲੱਗੇ।
ਹੁਣ ਟੈਕਨੋਲੋਜੀ ਵਧ ਗਈ ਆ, ਨਾ ਉਹੀ ਕਹਿ ਰਹੇ ਨੇ ਟੈਕਨੋਲੋਜੀ ਵੱਧ ਗਈ ਆ।
ਫੇਰ ਤਾਈ ਤਾਂ ਫੇਰ, ਲੋਕਾਂ ਨੂੰ ਕੰਮ ਨੀ ਆ ਮਿਲਦਾ ਪਿਆ ਰੋਜ਼ਗ ਰੋਜ਼ਗਾਰ ਨਿਕਲ ਚਲਾ ਗਿਆ?